ਹੈਲੋ, ਹਾਂਜੀ।
ਸਸ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ।
ਕਿਵੇਂ ਓ?
ਵਧੀਆ, ਤੁਸੀਂ ਦੱਸੋ?
ਮੈਂ ਵੀ ਵਧੀਆ ਥੋੜ੍ਹਾ ਉੱਚੀ ਬੋਲੋ
ਠੀਕ ਐ ਜੀ।
ਹਾਂਜੀ ਹੋਰ ਕੀ ਕਰਦੇ ਸੀਗੇ?
ਕੁਛ ਨੀ ਵੇਹਲੇ ਤੁਸੀਂ ਦੱਸੋ?
ਮੈਂ ਬਸ ਫਰੀ ਬੈਠੀ ਹੋਈ ਸੀਗੀ। ਕੱਪੜੇ ਧੋ ਕੇ
ਠੀਕ ਹੈ ਜੀ।
ਹਾਂਜੀ, ਤੁਸੀਂ ਕਰ ਲਏ ਸਾਰੇ ਕੰਮ ਘਰਦੇ
ਹਾਂਜੀ-ਹਾਂਜੀ ਮੈਂ ਵੀ ਹੁਣੀ ਕੱਪੜੇ ਧੋ ਕੇ ਹਟੀ ਸੀ।
ਚਲੋ ਵਧੀਆ ਸਾਰੇ ਕੰਮ ਖ਼ਤਮ ਹੋਗੇ, ਹੁਣ ਤੁਸੀਂ ਫਰੀ ਹੋ।
ਹਾਂਜੀ।
ਚਲੋ ਵਧੀਆ ਗੱਲ ਐ ਹੋਰ ਸੁਣਾਓ ਕੋਈ ਗੱਲਬਾਤ
ਤੁਸੀਂ ਦੱਸੋ? ਘਰ ਪਰਿਵਾਰ ਕਿੱਦਾਂ? ਸਭ
ਸਾਰੇ ਵਧੀਆ ਠੀਕ-ਠਾਕ ਤੁਸੀਂ ਸੁਣਾਓ? ਆਪਣੇ ਸਾਰੇ ਕਿੱਦਾਂ ਨੇ
ਹਾਂਜੀ ਏਧਰ ਵੀ ਸਾਰੇ ਵਧੀਆ ਨੇ।
ਚਲੋ ਵਧੀਆ ਗੱਲ ਐ।
ਹਾਂਜੀ-ਹਾਂਜੀ।
ਹੋਰ ਕਿਤੇ ਜਾਣਾ। ਤੁਸੀਂ ਛੁੱਟੀਆਂ ਦੇ ਵਿੱਚ
ਨਈ ਹਜੇ ਸੋਚਿਆ ਨੀ ਹੈਗਾ ਫਿਲਹਾਲ ਤਾਂ ਦੇਖਦੇ ਆ। ਕਿਤੇ ਜਾਣ ਦੀ ਸਲਾਹ ਬਣ ਜਾਂਦੀ ਐ।
ਹਾਂਜੀ, ਗਰਮੀ ਵੀ ਬੌਤ ਜਾਦਾ ਹੋ ਗਈ ਐ ਨਾ। ਗਰਮੀ ਕਰਕੇ ਘਰੋਂ ਬਾਰ ਨਿਕਲ ਨੂੰ ਦਿਲ ਹੀ ਨੀ ਕਰਦਾ ਹੈਗਾ। ਸਾਰਾ ਦਿਨ ਏਦਾਂ ਹੁੰਦੈ, ਕਿ ਏ ਸੀ ਦੇ ਵਿੱਚ ਬੈਠੇ ਰਹੀਏ-ਏ ਸੀ ਦੇ ਵਿੱਚ ਬੈਠੇ ਰਈਏ।
ਹੁਣ ਤਾਂ ਗਰਮੀ ਜਾਦਾ ਈ ਪੈਣੀ ਐ।
ਹੈਲੋ।
ਹੈਲੋ। ਮੈਂ ਕਿਹਾ ਜੀ ਸਾਰਾ ਦਿਨ ਐਦਾਂ ਹੁੰਦਾ ਹੈਗਾ। ਕਿ ਏ ਸੀ ਦੇ ਵਿੱਚ ਬੈਠੇ ਰਈਏ। ਮਤਲਬ ਕਿ ਬਾਹਰ ਤੋਂ ਪ ਦੇ ਵਿੱਚ ਨਾ ਜਾਈਏ ਤਾਂ ਈ ਤਾਂ ਕਰਕੇ ਬਾਰ ਕਿਤੇ ਵੀ ਜਾਣ ਨੂੰ ਦਿਲ ਈ ਨੀ ਕਰਦਾ ਹੈਗਾ। ਐਦਾਂ ਹੁੰਦਾ ਕਿ ਘਰ ਦੇ ਵਿੱਚ ਰਈਏ।
ਹੁਣ ਤਾਂ ਦਿਨੋ-ਦਿਨ ਗਰਮੀ ਵੀ ਜਿਆਦਾ ਵਧੀ ਜਾਂਦੀ ਐ।
ਹਾਂਜੀ ਹਾਂ ਗਰਮੀ ਬਹੁਤ ਜ਼ਿਆਦਾ ਹੋ ਗਈ ਐ ਨਾ
ਹਾਂਜੀ।
ਏਧਰ ਤਾਂ ਸਾਡੇ ਵੱਲ ਵਾਲੀ ਸਾਈਡ ਤੇ ਏਸੀ ਵੀ ਨਾ ਬਹੁਤ ਜ਼ਿਆਦਾ ਘੱਟ ਚੱਲਦੇ ਪਏ ਨੇ ਕਿਉਂਕਿ ਏਸੀ ਜ਼ਿਆਦਾ ਹੋ ਨੇਗੇ ਏਸੀ ਜ਼ਿਆਦਾ ਹੋਣ ਕਰਕੇ ਨਾ ਤਾਂ ਲੋਡ ਜ਼ਿਆਦਾ ਪੈ ਜਾਂਦਾ ਹੈਗਾ
ਹਾਂਜੀ।
ਹਾਂਜੀ।
ਸਾਡੀੇ ਵੀ ਉੱਧਰ ਮਸਾਂ ਹੀ ਕੂਲਿੰਗ ਕਰਦਾ ਸੀ।
ਹਾਂ, ਕੁਛ ਤਾਂ ਏ ਸੀ ਪੁਰਾਣੇ ਹੋ ਜਾਂਦੇ ਨੇਗੇ ਪੁਰਾਣੇ ਹੋਣ ਕਾਰਨ ਵੀ ਹੁੰਦਾ ਹੈਗਾ ਕਿ ਥੋੜ੍ਹਾ ਲਾਈਟ ਘੱਟ ਹੁੰਦੀ ਹੈ ਤੇ, ਘੱਟ ਚਲਦੇ ਨੇ। ਤੇ ਕੁਛ ਏ ਸੀ ਹੀ ਹੁਣ ਦੇਖੋ ਘਰ-ਘਰ ਦੇ ਵਿੱਚ ਦੋ-ਦੋ, ਤਿੰਨ-ਤਿੰਨ ਏਸੀ ਹੋ ਗਏ ਨੇ, ਫੇਰ ਔਨਾ ਈ ਜੈਦਾ ਲੋੜ ਬਣ ਜਾਂਦਾ।
ਹਾਂਜੀ।
ਉਹ ਲੋਡ ਪੈਣ ਕਰਕੇ ਫਿਰ ਕੂਲਿੰਗ ਹੀ ਨੀ ਹੁੰਦੀ ਹੈਗੀ। ਬਸ ਸਾਰਿਆਂ ਦੇ ਨੋਰਮਲੀ ਥੋੜ੍ਹਾ-ਥੋੜ੍ਹਾ ਕਰਕ ਕੇ ਚੱਲੀ ਜਾਂਦੇ ਆ। ਹਾਂ। ਐਨਾ ਕੁ ਹੋ ਜਾਂਦੈ, ਕਿ ਹਾਂ ਬਸ ਕੂਲਿੰਗ ਕਰਦੇ ਪਏ ਨੇ ਬੀ ਚੱਲ ਥੋੜ੍ਹੀ-ਬੌਤੀ। ਗਰਮੀ ਨੀ ਫੀਲ ਹੁੰਦੀ ਹੈਗੀ, ਗਰਮੀ ਨੀ ਲੱਗਦੀ ਬਸ ਹੋਰ ਤੇ ਕੀ ਐ।
ਹਾਂਜੀ। ਸਹੀ ਗੱਲ ਆ।
ਹਾਂ, ਬਸ ਦੋ ਘੰਟੇ ਚਲਾ ਲੈਂਣੇ ਆਂ ਐਨੇ ਥੋੜ੍ਹਾ ਟਾਈਮ ਕਮਰਾ ਠੰਡਾ ਰੈੰਦੈ, ਫੇਰ ਬੰਦ ਕਰ ਦਿਣੇ ਆਂ। ਆਪਾਂ ਨੂੰ ਏਦਾਂ ਵੀ ਹੁੰਦੈ ਕਿ ਏਸੀ ਵੀ ਨਾ ਗਰਮ ਹੋ ਜੇ ਕਿਉ ਧੁੱਪ ਜੈਦਾ ਹੁੰਦੀ ਐ।
ਹਾਂਜੀ।
ਤੁਸੀਂ ਸਾਰਾ ਦਿਨ ਚਲਾੰਦੇ ਔ, ਏ ਸੀ?
ਨਹੀਂ ਥੋੜ ਦ ਦੁਪੈਰੀ ਤੇ ਚਲਾ ਲੈਂਣੇ ਆਂ ਬਾਰਾਂ ਇੱਕ ਵਜੇ।
ਠੀਕ ਹੈ। ਮਤਲਬ ਦੇਖੋ ਹੁਣ ਅਪਾਂ ਨੂੰ ਭਰਾ ਗੰਦੀ ਆਦਤ ਪੈ ਗੀਐ ਏ ਸੀ ਨੀਚੇ ਬੈਠਣ ਦੀ, ਦਿਨ- ਰਾਤ ਏ ਸੀ ਵੀ ਨੀ ਚਾਲਦੇ ਰੈਐਦੇ ਆ ਅਪਣੇ, ਹੈਨਾ। ਤੇ ਮਤਲਬ ਪੈਲਾਂ ਏ ਨੀ ਸੀ ਹੁੰਦਾ ਦੇਖੋ ਆਪਾਂ ਅਪਨੇ ਪੁਰਾਣੇ ਘਰ ਹੁੰਦੇ ਸੀ ਕੱ ਕੱਚੇ ਘਰ ਹੁੰਦੇ ਸੀਗੇ ਓਸ ਟਾਈਮ। ਅਹ ਇੱਕ ਛੱਤ ਵਾਲਾ ਪੱ ਦਾ ਸੀਗਾ। ਔ ਆਲੇ-ਦੁਆਲੇ ਪਾਣੀ ਨਾਲ ਵੇੜਾ ਛਿੜਕ ਲੈਣਾ। ਤੇ ਪੱਖਾ ਛੱਟ ਲੈਣਾ ਛੱਤ ਆਲਾ ਓਹੀ ਠੰਢਾ ਲੱਗਦਾ ਸੀ। ਓਹੀ ਚੰਗਾ ਲੱਗਦਾ ਸੀ ਉਸ ਟਾਈਮ ਤੇ।
ਹਾਂਜੀ- ਹਾਂਜੀ। ਹੁਣ ਤਾਂ ਪੱਖੇ ਵੀ ਗਰਮ ਹਵਾ ਮਾਰਦੇ ਐ।
ਹੁਣ ਪੱਖੇ ਨੀਚੇ ਬੈਠਿਆ ਈ ਨੀ ਜਾਂਦਾ। ਹੁਣ, ਏਸੀਆਂ ਦੀ ਆੱਦਤ ਪੈ ਕੇ ਐਤੁਸੀਂ ਵੇਖੋ ਕਿ ਉਸ ਟਾਈਮ ਇੱਕ ਹੋਲ ਜਾ ਬਣਿਆ ਹੁੰਦਾ ਸੀਗਾ। ਓਹ ਕੱਚਾ ਘਰ ਲਿਪਿਆ ਹੁੰਦਾ ਸੀਗਾ। ਓਦੇ ਵਿੱਚ ਈ ਪਾਣੀ ਛਿੜਕ ਕੇ ਪੱਖ ਪੱਖਾ ਛੱਡ ਕੇ ਸਾਰੇ ਔਥੇ ਮੰਜੇ ਡਾਹ ਡਾ ਕੇ ਬੈਠ ਜਾਣਾ ਕਰਨਾ, ਜਾਂ ਫਿਰ ਐਦਾਂ ਹੁੰਦਾ ਸੀਗਾ। ਕਿ ਕਈ ਵਾਰ ਜਿਵੇਂ ਦਰਖਤ ਲੱਗੇ ਹੁੰਦੇ ਸੀ ਘਰ ਦੇ ਵੇੜੇ ਦੇ ਵਿੱਚ। ਔਥੇ ਸਾਰਿਆਂ ਨੇ ਢੇਰੀ ਹੋ ਜਾਣਾ, ਔਥੇ ਸਾਰਿਆਂ ਨੇ ਆਪੋ- ਅਪਣੇ ਮੰਜੇ ਚੁੱਕ ਕੇ ਲੈ ਆਉਣੇ।
ਹਾਂਜੀ- ਹਾਂਜੀ।
ਤੁਹਾਡੇ ਵੀ ਏਦਾਂ ਹੀ ਹੁੰਦਾ ਸੀਗਾ, ਕਿ ਤੁਹਾਡੇ ਵੀ ਕੋਈ ਮਤਲਬ ਦਰਖ਼ਤਾਂ ਨੀਚੇ ਹੀ ਬੈਠਦੇ ਸੀ ਤੁਸੀਂ ਵੀ।
ਹਾਂਜੀ- ਹਾਂਜੀ। ਇੱਧਰ ਵੀ ਸੇਮ ਹੀ ਹੁੰਦਾ ਸੀ।
ਹਾਂ, ਕਿਉਂਕਿ ਪਹਿਲਾਂ ਉਹ ਟਾਈਮ ਸੀ ਨਾ ਉਸ ਟਾਈਮ ਏ ਸੀ ਜਾਂ ਕੂਲਰ ਨਹੀਂ ਹੁੰਦੇ ਸੀਗੇ। ਉਸ ਟਾਈਮ ਤੇ ਇੱਕ ਛੱਤ ਵਾਲਾ ਪੱਖਾ ਹੁੰਦਾ ਸੀ, ਤੇ ਇੱਕ ਸਟੈਂਡ ਵਾਲਾ ਪੱਖਾ ਹੁੰਦਾ ਸੀ। ਫਿਰ ਜਿਹਨੂੰ ਆਪਾਂ ਫਰਾਟਾ ਪੱਖਾ ਕਹਿ ਦਿੰਦੇ ਸੀਗੇ, ਬਸ ਦੋ ਹੀ ਪੱਖੇ ਹੁੰਦੇ ਸੀਗੇ।
ਹਾਂਜੀ। ਹੁਣ ਤਾਂ ਕੂਲਰ ਵੀ ਬਹੁਤ ਘੱਟ ਚੱਲਣ ਲੱਗ ਗੀਏ ਸਾਰੀ। ਛੋਟੇ ਜਿੜੇ ਛੋਟੇ ਘਰ ਹੁੰਦੇ ਨੇ ਓਹ ਵੀ ਏ ਸੀ ਲਗਵੋਣ ਲੱਗ ਗੇ।
ਹਾਂਜੀ। ਹਾਂ, ਛੋਟੇ ਘਰ ਵਾਲੇ ਵੀ ਏ ਸੀ ਲਗਵਾਣ ਲੱਗ ਗਏ ਨੇ। ਹੁਣ, ਕੁਲਰਾਂ ਨੂੰ ਕੋਈ ਪੁੱਛ ਹੀ ਨੀ ਰਿਆ। ਹੁਣ ਜੇ ਕੂਲਰ ਆ ਵੀ ਰਏ ਨੇ ਤੇ ਏਸੀ ਕੂਲਰ ਆੰਦੇ ਪਏ ਨੇ। ਔ ਕੂਲਰ ਕਾਫੀ ਮਤਲਬ ਆਪਣੇ ਏ ਸੀ ਤੋਂ ਵੀ ਜਾਦਾ ਮੈੰਗੇ ਹੁੰਦੇ ਨੇ, ਲੋਕੀ ਓਹ ਯੂਸ ਕਰਦੇ ਪਏ ਨੇ, ਪਰ ਜੇੜੇ ਅਪਾਂ ਨੋਰਮਲ ਕੂਲਰ ਅਪਾਂ ਪੈਲਾਂ ਲਗਾੰਦੇ ਸੀਗੇ, ਪੁਰਾਣੇ ਜਮਾਨੇ ਦੇ ਵਿੱਚ‌ ਓਹ ਕੂਲਰ ਤੇ ਹੁਣ ਵੀ ਨੀ ਚੱਲਦੇ ਹੈਗੇ। ਹੁਣ ਕੋਈ ਲੈਂਦਾ ਈ ਨੀ ਹੈਗਾ।
ਹਾਂਜੀ।
ਬਾਰ ਸੌਣ ਤੋਂ ਹੀ ਗਏ ਨੇ ਸਾਰੇ, ਪੈਲਾਂ ਹੁੰਦਾ ਸੀਗਾ ਕਿ ਕੂਲਰ ਹੁੰਦੇ ਸੀ, ਪੱਖੇ ਹੁੰਦੇ ਸੀ। ਲੋਕੀ ਵੇੜਿਆਂ ਚ ਜਾਂ ਗਲੀਆਂ ਚ ਮੰਜੀ ਡਾ-ਡਾ ਕੇ ਸੋ ਜਾਂਦੇ ਸੀਗੇ।
ਹਾਂਜੀ, ਹੁਣ ਤਾਂ ਜੇ ਰਾਤ ਨੂੰ ਵੀ ਲਾਈਟ ਚੱਲ ਜਾਂਦੀ ਐ ਤਾਂ ਵੀ ਐ ਐਹ ਨਾ ਔਖਾ ਹੁੰਦੈ ਬੀ ਲਾਈਟ ਗਈ।
ਹਾਂਜੀ ਹਾਂ, ਓਦੋਂ ਤੇ ਲਾਈਟ ਆੰਦੀ ਵੀਈ ਨੀ ਸੀ, ਉਦੋਂ ਤੇ ਇੱਕੋਏ ਕੀ ਕੈਣਾ ਘੰਟਾ ਜਾਂ ਦੋ ਘੰਟੇ ਲਾਈਟ ਆ ਗੀ ਬਸ ਐਨੀ ਕੁ ਲਾਈਟ ਆੰਦੀ ਸੀ।
ਉਦੋਂਦਾ ਟਾਈਮ ਅੱਛਾ ਵੀ ਸੀਗਾ ਵੈਸਟ ਵੀ ਸੀਗਾ ਪਰ ਉਦੋਂ ਏਸੀ ਨਹੀਂ ਸੀਗੇ ਸਾਰੇ ਇਕੱਠੇ ਹੋ ਕੇ ਵੀ ਬੈਂਦੇ ਸੀ ਹੁਣ ਏਸੀ ਆ ਗਏ ਨੇ ਸਾਰੋਂ ਆਪਾਂ ਆਪਣੇ ਕਮਰਿਆਂ ਚ ਬੈਠੇ ਰੈਂਦੇ ਆ ਆਪਣੇ ਆਪਣੇ ਫ਼ੋਨ ਲੈ ਕੇ ਉਨ ਏਕਤਾ ਵੀ ਘੱਟ ਗਈ ਹੈ ਪਿਆਰ ਵੀ ਘੱਟ ਗਿਆ
ਹਾਂਜੀ
ਹਰੇਕ ਚੀਜ਼ ਦਾ ਤਾਂ ਥੋੜ੍ਹਾ ਥੋੜ੍ਹਾ ਸਾਰਾ ਕੁਛ ਇਹਦਾ ਹੀ ਫ਼ਰਕ ਪੈ ਗਿਆ।
ਹਮ
ਪਹਿਲਾਂ ਜਿਵੇਂ ਦਰੱਖਤਾਂ ਨੀਚੇ ਬੈਠਣਾ ਸਾਰੇ ਇਕੱਠੇ ਹੋ ਕੇ ਬੈਠਦੇ ਸੀ ਗੱਲਾਂ ਬਾਤਾਂ ਕਰਦੇ ਸੀ ਉਸ ਟਾਈਮ ਫੋਨ ਵੀ ਨਹੀਂ ਸੀ ਹੁੰਦੇ ਤੇ ਹੁਣ ਥੋੜਾ ਜਿਆਦਾ ਫ਼ਰਕ ਪੈ ਗਿਆ
ਹਾਂਜੀ ਹਾਂਜੀ ਹੁਣ ਲੋਕ ਸਾਰੇ ਆਪ ਆਪਣੇ ਫੋਨਾਂ ਤੇ ਲੱਗੇ ਰੈਂਦੇ ਨੇ ਕਿਸੇ ਨਾਲ ਕੋਈ ਗੱਲਬਾਤ
ਹਾਂਜੀ ਹਾਂ ਆਪੋ ਆਪਣੇ ਫੋਨਾਂ ਤੇ ਲੱਗੇ ਰਹਿੰਦੇ ਨੇ ਆਪਾਂ ਆਪਣੇ ਕਮਰਿਆਂ ਚ ਹੀ ਵੜੇ ਰੈਂਦੇ ਨੇ ਫੋਨ ਲੈ ਲੈ ਕੇ ਮਤਲਬ ਪਰਿਵਾਰ ਦੇ ਵਿੱਚ ਬੈਠਣਾ ਨੀ ਕੋਈ ਗੱਲ ਨੀ ਕਰਨੀ ਕੋਈ ਗੱਲ ਸ਼ੇਅਰ ਨਹੀਂ ਕਰਨੀ ਕੋਈ ਫ ਮਤਲਬ ਘਰ ਦੀ ਕਬੀਲਦਾਰੀ ਦੀ ਕੋਈ ਗੱਲ ਨਹੀਂ ਕਰਨੀ ਕੁਛ ਕੋਲਜ ਕੋਈ ਸਕੂਲ ਲਾਈਫ ਦੀ ਕੁਛ ਵੀ ਕੋਈ ਕੋਈ ਗੱਲ ਹੀ ਨਹੀਂ ਕਰਦਾ ਸਾਰੇ ਜਣੇ ਬੱਚਾ ਹੈ ਵੱਡਾ ਸਾਰੇ ਆਪਣੇ ਆਪ ਦੇ ਵਿੱਚ ਹੀ ਮਸਤ ਹੁੰਦੇ ਨੇ
ਹੁਣ ਤਾਂ ਜਿਹੜੇ ਹੁਣ ਜਵਾਕ ਬੋਰਨ ਹੋ ਰਹੇ ਨੇ ਉਹ ਵੀ ਹੁਣ ਫੋਨ ਭਾਲਦੇ ਨੇ
ਹਾਂਜੀ ਹਾਂ ਸਾਡੇ ਘਰ ਵੀ ਇੱਦਾਂ ਹੀ ਹੈ ਮਤਲਬ ਇੱਕ ਛੇ ਸਾਲ ਦਾ ਬੱਚਾ ਹੈਗਾ ਇੱਕ ਤੇਰਾਂ ਸਾਲ ਦਾ ਬੱਚਾ ਉਨਾਂ ਕੋਲ ਕੋਲ ਫੋਨ ਵੀ ਹੈਗੇ ਨੇ ਹੁਣ ਤੁਸੀਂ ਦੇਖੋ ਕਿ ਅ ਆਪਣੇ ਟਾਈਮ ਜਦੋਂ ਆਪਾਂ ਛੋਟੇ ਹੁੰਦੇ ਸੀ ਆਪਾਂ ਨੂੰ ਪਤਾ ਵੀ ਨਹੀਂ ਸੀ ਹੁੰਦਾ ਕਿ ਫੋਨ ਹੈਗੇ ਵੀ ਨੇ ਹਨਾ ਮਤਲਬ ਸਾਡੇ ਘਰ ਦੇ ਵਿੱਚ ਤੇ ਏਦਾਂ ਹੁੰਦਾ ਸੀਗਾ ਕਿ ਇੱਕ ਵੱਡਾ ਫੋਨ ਹੁੰਦਾ ਸੀ ਲੈਂਡ ਲਈਨ ਕੈਂਦੇ ਨੇ ਜਿਨੂੰ ਲੈਂਡ ਲਈਨ ਮਤਲਬ ਉਹ ਫੋਨ ਹੁੰਦਾ ਸੀਗਾ ਉਹੀ ਸਾਰੇ ਕ ਯੂਜ ਕਰਦੇ ਹੁੰਦੇ ਸੀਗੇ ਕਿਸੇ ਕੋਲ ਫੋਨ ਹੁੰਦਾ ਹੀ ਨਹੀਂ ਸੀਗਾ
ਹਾਂਜੀ ਨਹੀਂ ਪਹਿਲਾਂ ਤਾਂ ਨਹੀਂ ਹੁੰਦਾ ਸੀ ਉਹ ਦੂਜਾ ਫੋਣ ਹੁੰਦਾ ਸੀ
ਠੀਕ ਹੈ ਹਾਂ ਬਸ ਇਹੀ ਫੋਨ ਹੁੰਦੇ ਸੀਗੇ ਫਿਰ ਉਦੋ ਵੇਖੌ ਪਿਆਰ ਵੀ ਸੀ ਨਾ ਸਾਰੇ ਘਰ ਦੇ ਪਰਿਵਾਰਾਂ ਦਾ ਆਪਸ ਦੇ ਵਿੱਚ ਪਿਆਰ ਸੀਗਾ, ਹੁਣ ਦੇਖੋ ਉਹ ਫੋਨ ਹੈ ਹੀ ਨਹੀਂ। ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਆਪਾਂ ਨੂੰ ਉਹ ਫ਼ੋਨ ਮਿਲਣਗੇ ਹੀ ਨਹੀਂ ਉਹ ਫ਼ੋਨ ਹੈ ਹੀ ਨਹੀਂ। ਫੋਨ ਬੜੇ ਘੱਟ ਗਏ ਨੇ ਨਾ।
ਹਾਂਜੀ, ਹਾਂਜੀ ਹੁਣ ਨਿਊ ਟੈਕਨੀਕਸ ਆਉਣ ਲੱਗ ਗਈਆਂ।
ਹਾਂਜੀ ਹਾਂ, ਨਿਊ, ਨਿਊ ਚੀਜ਼ਾਂ ਆਈ ਜਾ ਰਹੀਆਂ ਨੇ। ਅ ਲੈਪਟੋਪ ਆ ਗਏ ਨੇ, ਟੈਬਲੇਟਸ ਆ ਗਏ ਨੇ। ਤੇ ਫੋਨ ਆ ਗਏ ਨੇ, ਆਈ ਫੋਨਸ ਆ ਗਏ ਨੇ ਮਤਲਬ ਹੁਣ ਤੇ ਛੋਟੇ, ਛੋਟੇ ਬੱਚੇ ਵੀ ਕੈਣਗੇ। ਅਸੀਂ ਐਂਡਰਾਇਡ ਨੀ ਲੈਣਾ ਅਸੀਂ ਐਪਲ ਫੋਨ ਲੈਣਾ
ਹਾਂਜੀ
ਕਿੱਥੇ ਆਪ ਆਪਣੇ ਟਾਈਮ ਦੇਖੋ ਕਿ ਹੈ ਨਾ ਕੀਪੈਡ ਫੋਨ ਵੀ ਨਹੀਂ ਸੀ ਹੁੰਦਾ ਇੱਕ ਘਰ ਵਾਲਾ ਫੋਨ ਹੁੰਦਾ ਸੀ ਜੋ ਘਰ ਦੇ ਵਿੱਚ ਹੀ ਰੱਖ ਰਖਿਆ ਹੁੰਦਾ ਸੀ ਜੇ ਕਿਤੇ ਆਣਾ ਜਾਣਾ ਹੁੰਦਾ ਸੀ ਕਿੰਨਾ ਔਖਾ ਹੁੰਦਾ ਸੀਗਾ ਹੁਣ ਤੇ ਸਭ ਕੁਛ ਕਿੰਨਾ ਈਜ਼ੀਲੀ ਹੋ ਗਿਆ
ਹਾਂਜੀ
ਹੁਣ ਜੇ ਆਪਾਂ ਕਿਤੇ ਜਾਂਦੇ ਹਾਂ ਰਸਤੇ 'ਚ ਕੋਈ ਪ੍ਰੋਬਲਮ ਆਦੀ ਹੈ ਤਾਂ ਆਪਾਂ ਫੱਟਦੇ ਨੇ ਫੋਨ ਲਾਦੇ ਹਾਂ ਉਸ ਟਾਈਮ ਦੇਖੋ ਕਿ ਉਹ ਵੀ ਟਾਈਮ ਸੀ ਇੱਕ ਅਤੇ ਹੁਣ ਇਹ ਵੀ ਇੱਕ ਟਾਈਮ ਹੈ ਕਿੰਨਾ ਫ਼ਰਕ ਕੈਂਪਸ ਦੇ ਵਿੱਚ
ਹਾਂਜੀ ਸਹੀ ਗੱਲ ਆ
ਤੁਸੀਂ ਸੁਣਾਓ ਹੋਰ ਕੋਈ ਗੱਲ ਤੁਹਾਡੇ ਘਰ ਦੇ ਵਿੱਚ ਕਿੰਨੇ ਫੋਨ ਨੇ
ਤਿੰਨ ਫੋਨ ਨੇ
ਤੁਸੀਂ ਵੇਖੋ ਕਿ ਤੁਹਾਡੇ ਘਰ ਦੇ ਵਿੱਚ ਤਿੰਨ ਫੋਨ ਨੇ ਜੇ ਇਹੀ ਆਪਾਂ ਪੁਰਾਣੇ ਫੋ ਜ਼ਮਾਨੇ ਦੇ ਵਿੱਚ ਚਲੇ ਜਾਈਏ ਹਨਾ ਪੈਕ ਤੋਂ ਤਾਂ ਇੱਕ ਫੋਨ ਹੁੰਦਾ ਸੀਗਾ ਹੁਣ ਦੇਖੋ ਤਿੰਨ ਫੋਨ ਹੋ ਗਏ ਨੇ ਕਿੰਨਾ ਫ਼ਰਕ ਪੈ ਗਿਆ ਹੈ, ਹੁਣ ਤੁਸੀਂ ਵੇਖੋ ਕਿ ਜੇ ਆਪਣੇ ਘਰ ਦੇ ਵਿੱਚ ਵਿੱਚ ਫੋਨ ਆ ਗਏ ਨੇ, ਤਾਂ ਆਪਣਾ ਸਟੱਡੀ ਤੋਂ ਵੀ ਧਿਆਨ ਹਟ ਗਿਆ।
ਵੈਸੇ ਫੋਨ ਹੁਣ ਆਪਾਂ ਨੂੰ ਵਧੀਆ ਚੀਜ਼ਾਂ ਵੀ ਦੱਸਦੇ ਨੇ ਪੜ੍ਹਾਈ ਵਿਚ ਵੀ ਹੈਲਪ ਕਰਦੇ ਨੇ।
ਹਾਂ ਪਰ ਜ਼ਰੂਰੀ ਨਹੀਂ ਜੇ ਮੰਨ ਕੇ ਚੱਲੀਏ ਆਪਾਂ ਤਾਂ ਫਿਫਟੀ ਪਰਸੈਂਟ ਲਾ ਲਓ। ਪੰਜਾਹ ਪ੍ਰਸੈਂਟ ਇਹ ਗ਼ਲਤ ਵੀ ਨੇ ਪੰਜਾਹ ਪ੍ਰਸੈਂਟ ਇਹ ਸਹੀ ਵੀ ਨੇ ਉਹ ਆਪਣੇ ਤੇ ਡਿਪੈਂਡ ਹੈ। ਕਿ ਆਪਣੇ ਸੌ ਪ੍ਰਸੈਂਟ ਗਲਤ ਯੂਜ ਕਰਨਾ ਜਾਂ ਸੌ ਪ੍ਰਸੈਂਟ ਸਹੀ ਯੂਜ ਕਰਨਾ।
ਹਾਂਜੀ, ਹਾਂਜੀ
ਟੈਕਨੋਲੋਜੀ ਤਾਂ ਸਾਰੇ ਕੁਛ ਫ਼ੋਨ 'ਤੇ ਆ ਗਈ ਹੈ ਹੁਣ ਆਪਾਂ ਕੋਈ ਵੀ ਸਟੱਡੀ ਕੋਈ ਕੁਸ਼ਚਨ ਆਨਸਰ ਹੋ ਗਿਆ। ਕੁਛ ਵੀ ਆਪਾਂ ਕੁਛ ਵੀ ਕੱਢ ਸਕਦੇ ਹਾਂ ਫੋਨ 'ਤੇ ਹੈਨਾ। ਉਹ ਆਪਣੇ ਤੇ ਡਿਪੈਂਡ ਹੈ ਨਾ ਆਪਾਂ ਕਿੱਦਾਂ ਯੂਜ ਕਰਦੇ ਪਏ ਹਾਂ। ਚੀਜ਼ ਦੇ ਲਾਭ ਵੀ ਹੁੰਦੇ ਨੇ ਤੇ ਹਾਨੀਆਂ ਵੀ ਹੁੰਦੇ ਨੇ ਹੁਣ ਆਪਾਂ ਨੇ ਲਾਭ ਲੈਣਾ ਜਾਂ ਹਾਨੀਆਂ ਲੈਣੀਆਂ ਨੇ। ਉਹ ਤੇ ਦੇਖੋ ਆਪਣੇ ਤੇ ਡਿਪੈਂਡ ਹੈ ਨਾ ਵੀ ਆਪਾਂ ਕਰਦੇ ਕੀ ਪਏ ਹਾਂ।
ਹਾਂਜੀ।
ਫ਼ੋਨ ਆਇਆ ਤੇ ਇਹਨੂੰ ਚੰਗੀ ਤਰ੍ਹਾਂ ਇਸਤੇਮਾਲ ਵੀ ਕਰਨਾ ਚਾਹੀਦਾ ਹੈ ਨਾ। ਫ਼ੋਨ ਜ਼ਰੂਰੀ ਹੈ ਪਰ ਇਸਤੇਮਾਲ ਕਰਨਾ ਵੀ ਆਉਣਾ ਚਾਹੀਦਾ ਬੰਦੇ ਨੂੰ।
ਹਾਂਜੀ, ਹਾਂਜੀ।
ਹੋਰ ਕੋਈ ਗੱਲਬਾਤ
ਹੋਰ ਕੁਛ ਨੀ ਬਸ, ਬਸ ਚੱਲ ਹੀ ਜਾਂਦਾ।
ਚਲੋ ਵਧੀਆ ਚਲੋ ਠੀਕ ਹੈ ਜੀ ਮਿਲਦੇ ਹਾਂ ਆਪਾਂ ਨੈਕਸਟ ਕੋਲ ਦੇ ਵਿੱਚ। ਹਾਂਜੀ, ਓਕੇ ਜੀ ਧੰਨਵਾਦ।
ਠੀਕ ਆਂ।